ਹੈਲੋ, ਸ਼੍ਰੀ ਕਾਲ ਚਾਚੀ ਜੀ।
ਸਤਿ ਸ਼੍ਰੀ ਅਕਾਲ ਬਾਬੂ। ਸਤਿ ਸ਼੍ਰੀ ਅਕਾਲ ਜੀ। ਹੋਰ ਕਿੱਦਾਂ?
ਹਾਂਜੀ ਵਧੀਆ ਜੀ। ਤੁਸੀਂ ਸੁਣਾਓ ਸਭ ਪਰਿਵਾਰ ਠੀਕ-ਠਾਕ?
ਹਾਂਜੀ ਹਾਂਜੀ, ਸਭ ਪਰਿਵਾਰ ਠੀਕ-ਠਾਕ। ਸਭ ਰਾਜੀ ਖੁਸ਼ੀ, ਤੁਸੀਂ ਸੁਣਾਓ। ਠੀਕ-ਠਾਕ। ਅੱਜ ਕਿਵੇਂ ਯਾਦ ਕੀਤਾ।
ਆਂ, ਮੈਂ ਨਾ ਤੁਆਨੂੰ ਓ ਪੁੱਛਣਾ ਸੀ, ਤੁਸੀਂ ਉਸ ਦਿਨ ਓ ਸੂਟ ਪਾ ਕੇ ਆਏ ਸੀ। ਮੈਨੂੰ ਬੜਾ ਚੰਗਾ ਲੱਗਿਆ। ਓ ਬੜਾ ਸੋਹਣਾ ਲੱਗ ਰਿਹਾ ਸੀ, ਓ ਸੂਟ ਨਾਂ ਤੇ ਮੈਂ ਓ ਪੁੱਛਣਾ ਸੀ। ਜੇੜਾ ਤੁਸੀਂ ਓ ਵਿਆਹ ਤੇ ਨੀਂ ਪਾ ਕੇ ਆਏ ਸੀ
ਹਾਂਜੀ ਹਾਂਜੀ, ਕੇੜੇ ਰੰਗ ਦਾ ਸੀ ਪੁੱਤਰ, ਕੇੜੇ ਰੰਗ ਦਾ।
ਗੁਲਾਬੀ ਰੰਗ ਦਾ ਸੀਗਾ।
ਅੱਛਾ, ਗੁਲਾਬੀ ਰੰਗ ਦਾ।
ਹਾਂਜੀ ਹਾਂਜੀ, ਓ ਸ਼ਰਾਰੇ, ਹਾਂਜੀ ਸ਼ਰਾਰਾ ਸੀ ਨਾਲ ਓਦੇ।
ਅੱਛ ਅੱਛਾ। ਹਾਂਜੀ, ਹਾਂਜੀ, ਹਾਂਜੀ।
ਹਾਂਜੀ ਤੇ ਓ ਮੈਂ ਪੁੱਛਣਾ ਸੀ, ਓ ਤੁਸੀਂ ਕਿੱਥੋਂ ਲਿੱਤਾ ਸੀ, ਮੈਨੂੰ ਬੜਾ ਚੰਗਾ ਲੱਗਿਆ ਓ। ਓਸ ਸੋਹਣਾ ਲੱਗ ਰਿਆ ਸੀ, ਤੁਆਨੂੰ ਨਾਂ।
ਅੱਛ ਅੱਛਾ। ਮੈਂ ਪੁੱਤਰ, ਅ ਅ ਸ਼ੋਪ ਤੋਂ ਲਿਆ ਸੀ। ਆਪਣੇ ਸ਼ਹਿਰੋਂ ਈ।
ਅੱਛ, ਅੱਛਾ। ਔਫਲਾਈਨ, ਔਫਲਾਈਨ ਲਿਤਾ ਸੀ।
ਹਾਂਜੀ ਹਾਂਜੀ, ਸ਼ੋਪ ਤੋਂ ਲਿਆ ਸੀ ਪੁੱਤਰ।
ਅੱਛਾ, ਮੈਂ ਸੋਚਿਆ ਔਨਲਾਈਨ ਲਿੱਤਾ ਹੋਏਗਾ ਕਿਉਂਕਿ ਅੱਜ-ਕਲ ਤਾਂ ਸਾਰੇ ਔਨਲਾਈਨ ਈ ਮੰਗਾਂਦੇ ਨੇ ਨਾ। ਤੇ ਮੈਂ ਸੋਚਿਆ ਔਨਲਾਈਨ ਲਿਤਾ ਐ ਤੇ ਮੈਂ ਵੀ ਮੰਗਾਵਾਂਗੀ ਓ ਤਾਦਾ ਫਿਰ ਓਥੇ ਆਣਾ, ਕਰਨਾ ਤੇ ਮੁਸ਼ਕਿਲ ਈ ਹੋ ਜਾਂਦਾ ਫਿਰ ਦੂਜੇ ਸ਼ਹਿਰ ਚ। ਸਾਨੂੰ ਸੇਮ ਮਿਲਦਾ ਵੀ ਨੀਂ ਏ, ਔਨਲਾਈਨ ਤਾਂ ਮਿਲ ਵੀ ਜਾਂਦਾ ਐ।
ਔਨਲਾਈਨ ਦਾ ਪਤਾ ਕੀ ਏ ਪੁੱਤਰ, ਔਨਲਾਈਨ ਨਾਂ ਸ਼ੋਪਿੰਗ ਕਰ ਤੇ ਲੇ ਬੰਦਾ, ਪਰ ਨਾ ਓ ਫਿਰ ਐਕਸਚੇਂਜ, ਰਿਟਰਨ ਵਿੱਚ ਪਾਣਾ ਪੈਂਦਾ ਐ। ਮੈਂ ਨਾ ਇੱਕ-ਦੋ ਵਾਰ ਕੀਤੀ ਐ, ਬੱਚਿਆਂ ਨੇ ਵੀ ਕੀਤੀ ਐ ਸ਼ੋਪਿੰਗ ਪਰ ਨਾ ਮੈਨੂੰ ਮਜ਼ਾ ਨੀਂ ਆਇਆ ਬਿਲਕੁਲ ਵੀ। ਕਈ ਤੇ ਕਈ ਤੇ ਡੈਮੇਜ ਆ ਜਾਂਦੇ ਨੇ ਤੇ ਕਈ ਕੁਛ ਹੋ ਜਾਂਦਾ ਫਿਰ ਇਸ ਵਾਸਤੇ ਨਾ
ਏਦਾਂ ਦਾ ਤਾਂ ਕੁਛ ਨੀਂ ਹੈਗਾ, ਮੈਂ ਤਾਂ ਜੇੜੇ ਵੀ ਸੀ ਅਪ ਆਪਣੇ ਸਾਰੇ ਕੱਪੜੇ ਮੰਗਾਏ, ਔਨਲਾਈਨ ਈ ਮੰਗਾਂਦੀ ਆਂ ਕੋਈ ਡੈਮੇਜ-ਡੂਮੇਜ ਨੀਂ, ਜੇ ਤੁਸੀਂ ਰਿਟਰਨ ਵੀ ਕਰਨਾ ਤੇ ਐਕਸਚੇਂਜ ਆਰਾਮ ਨਾਲ ਹੋ ਜਾਂਦਾ ਐ, ਕੋਈ ਪੰਗਾ ਵੀ ਨੀਂ ਮਤਲਬ ਏਦ ਦਾ ਹੁੰਦਾ ਤੇ ਨਾਲੇ ਅ ਕੂਪਨ ਵਗੈਰਾ ਲੱਗਦੇ ਨੇਂ, ਇੰਨੇ ਸਸਤੇ ਮਿਲਦੇ। ਇੰਨੇ ਸੋਣੇ-ਸੋਣੇ ਸੂਟ ਇਨੇਂ ਸਸਤੇ, ਕੱਪੜਾ ਵੀ ਬੋਤ ਵਧੀਆ ਹੁੰਦਾ ਓਨਾਂ ਦਾ।
ਪਤਾ ਕੀ ਹੁੰਦਾ ਪੁੱਤਰ, ਵੇਖਣ ਇੱਚ ਤੇ ਕੁਛ ਹੋਰ, ਫੋਟੋ ਇੱਚ ਕੁਛ ਹੋਰ ਹੁੰਦਾ। ਜਦੋਂ ਸਾਡੇ ਸਾਹਮਣੇ ਚੀਜ਼ ਆਏ ਨਾ ਉਹ ਕੱਪੜਾ ਕਈ ਵਾਰੀ ਮਤਲਬ ਮਜ਼ਾ ਨਹੀਂ ਆਂਦਾ ਵੇਖ ਕੇ। ਫਿਰ ਸੈਟਿਸਫੈਕਸ਼ਨ ਨੀ ਹੁੰਂਦਾ, ਬੰਦਾ ਇੰਨੇ ਪੈਸੇ ਵੀ ਲਾ ਰਿਹਾ, ਕਰ ਰਿਹਾ, ਫਿਰ ਬੰਦਾ ਨੂੰ ਚੀਜ਼ ਨਾ ਵਧੀਆ ਮਿਲੇ ਤੇ ਫਿਰ ਹੁੰਦਾ ਈ ਏ ਨਾ, ਮੈਂ ਇੱਕ -ਦੋ ਵਾਰ ਪਹਿਲੇ ਮੰਗਾਈਆਂ ਨੇ ਪਰ ਨਾ ਉਹ ਮਜ਼ਾ ਨਹੀਂ ਆਇਆ ਮੈਨੂੰ ਫਿਰ ਨਾ ਰਿਟਰਨ ਵਿੱਚ ਹੀ ਪਾਣੀ ਪਈਆਂ ਨੇ।
ਅੱਛਾ! ਪਰ ਏਦਾਂ ਦਾ ਮੇਰੇ ਨਾਲ ਨਹੀਂ ਹੋਇਆ ਜਾਂ ਤਾਂ ਤੁਸੀਂ ਐਪ ਏਦਾਂ ਦੇ ਏਦਾਂ ਦਾ ਐਪ ਯੂਜ ਕਰਦੇ ਹੁਣੇ, ਕਿ ਮੈਂ ਤਾਂ ਵਧੀਆ ਐਪ ਤੋਂ ਮੰਗਾਂਦੀ ਆ, ਉਹਦੇ ਚ ਕੋਈ ਰੋਲਾ ਰੱਟਾ ਨੀ ਹੈਗਾ। ਬਿਲਕੁਲ ਆਰਾਮ ਨਾਲ ਮਿਲਦੇ। ਮਿੰਤਰਾ- ਮਿੰਤਰਾ ਹੈਗਾ ਏ, ਮਿੰਤਰਾ ਐਪ ਹੈਗਾ ਏ, ਉਹਦੇ ਤੇ ਈਜ਼ੀ ਰਿ ਟਰਨ, ਕੋਸਟਲੀ ਥੋੜੇ ਕੋਸਟਲੀ ਜ਼ਰੂਰ ਹੁੰਦੇ, ਲੇਕਿਨ ਕੁੂਪਨ ਵਗੈਰਾ ਲੱਗ ਕੇ ਨਾ ਆਰਾਮ ਨਾਲ ਡਿਸਕਾਉਂਟ ਮਿਲ ਜਾਂਦਾ ਤੁਹਾਨੂੰ ਤੇ ਨਾਲੇ ਪ੍ਰੋਡਕਟ ਵੀ ਚਾਰ -ਪੰਜ ਦਿਨ ਚ ਤੁਹਾਡੇ ਘਰ ਆ ਜਾਣਾ ਤੇ ਨਾਲੇ ਰਿਟਰਨ ਕਰਨਾ ਰਿ ਟਰਨ ਕਰ ਲੋ ਤੇ ਐਕਸਚੇਂਜ ਵੀ ਹੋ ਜਾਂਦਾ। ਜੋ ਮਰਜ਼ ਕਰੋ ਤੇ ਨਾਲੇ ਗਰ ਬੈਠੇ- ਬੈਠੇ, ਕਿਉਂਕਿ ਇੰਨੀ ਗਰਮੀ ਚ ਜਾਣਾ ਬਾਜ਼ਾਰ ਢੂੰਡਣਾ, ਕਰਨਾ, ਮੁਸ਼ਕਿਲ ਹੋ ਜਾਂਦਾ, ਨਾਲੇ ਘਰਦੇ ਕੰਮ ਵੀ ਐਨੇ ਹੁੰਦੇ ਫਿਰ
ਹੂੰ, ਹੂੰ, ਹੂੰ ਨਹੀਂ ਉਹ ਤੇ ਗੱਲ ਠੀਕ ਹੈ ਤੁਹਾਡੀ ਪੁੱਤਰ ਪਤਾ ਕੀ ਹੈ ਜਿੱਦਾਂ ਆਪਾਂ ਘਰ ਪਾਂਦੇ ਤੇ ਚਲੋ ਥੋੜ੍ਹਾ ਬਹੁਤ ਮੰਗਾਂ ਲੈਂਨੇ ਆ ਕੁਛ ਪਰ ਐ ਨਾ ਕਿ ਵਿਆਹ ਸ਼ਾਦੀ ਵਾਲੇ ਪਾਰਟੀ ਵੀਅਰ ਆਪਾਂ ਫਿਰ ਓਫ ਲਈਨ ਲੈਨੀ ਆ ਪੁੱਤਰ, ਜਿਵੇਂ- ਸ਼ੋਪ ਵਗੈਰਾ ਤੋਂ ਥੋੜ੍ਹਾ ਜਿਹਾ ਐ ਵੀ ਹੋ ਜਾਂਦਾ ਚੂਜ ਵੀ ਹੋ ਜਾਂਦੀ ਐ ਕਲਰ ਵਗੈਰਾ ਥੋੜ੍ਹਾ ਕੱਪੜੇ ਦਾ ਫੈਬਰਿਕ ਦਾ ਵੀ ਪਤਾ ਲੱਗ ਜਾਂਦਾ। ਕਿੱਦਾਂ -ਕਿੱਦਾਂ ਨਹੀਂ ਤਾਂ ਥੋੜ੍ਹਾ ਜਿਹਾ
ਨਈ-ਨਈ ਹੁਣ ਤਾਂ ਬੈਡਿੰਗ ਵੈਡਿੰਗ ਆਊਟਫਿਟ ਵੀ ਬੜੇ ਆਏ ਹੋਏ ਨੇ ਮਿੰਤਰਾ 'ਤੇ ਬਹੁ ਜ਼ਿਆਦਾ ਆਏ ਹੋਏ ਨੇ, ਬੜੇ-ਬੜੇ ਇੰਨੇ ਸੋਹਣੇ-ਸੋਹਣੇ ਸੂਟ ਮੈਂ ਵੇ ਵੇਖ-ਵੇਖ ਕੇ ਤੁਹਾਡਾ ਮਨ ਕਰੇਗਾ ਇਹ ਵੀ ਲੈ ਲਾ, ਓ ਵੀ ਲੈ ਲਾ।
ਅਰੇ ਪਤਾ ਕੀ ਆ ਪੁੱਤਰ, ਇੱਕ-ਇੱਕ ਵਾਰ ਨਾ ਮੇਰੇ ਨਾਲ ਫਰੋਡ ਹੋ ਗਿਆ ਸੀ, ਮੈਂ ਨਾ ਇੱਕ ਚੀਜ਼ ਮੰਗਾਈ ਉਹ ਨਾ ਮਤਲਬ ਐਪ ਤੋਂ ਨੀ ਸੀ, ਉਹਨੇ ਨਾ ਵੈਸੇ ਆਪਣੀ ਐਡਵਰਟਾਈਜ਼ਮੈਂਟ ਵਾਸ ਤੇ ਪਾਈ ਹੋਈ ਸੀ 'ਤੇ ਮੈਂ ਉੱਥੋਂ ਮੰਗਾਂ ਲੀ, ਓ ਨਾ ਬਿਲਕੁਲ ਪੋ ਕੁਛ ਵੀ ਨੀ ਨਿਕਲਿਆ, ਇੱਕ ਓਨਲੀ ਟੋਂਪ ਸੀ ਉੱਪਰ ਦਾ ਪਾਣ ਦਾ ਆਪਣੀ ਬਿਟੀਆਂ ਵਾਸਤੇ ਮੰਗਵਾਈ ਸੀ ਹਾਏ ਨਾ 'ਤੇ ਕੁਛ ਥੱਲੇ ਦਾ ਓਦਾ, ਨਾ ਕੋਈ ਪਲਾਜੋ, ਨਾ ਕੋਈ ਪੈਂਟ, ਕੁਛ ਵੀ ਨੀ ਔਰ ਫੋਟੋ 'ਚ ਦਿਖਾਇਆ ਹੋਇਆ ਸੀ। ਔਰ ਫਿਰ ਜਦ ਰਿਟਰਨ ਵਿੱਚ ਪਾਇਆ 'ਤੇ ਉਹ ਰਿਟਰਨ ਈ ਨਾ ਹੋਏ। ਉਹ ਮੇਰੇ ਮਤਲਬ ਪੈਸੇ ਵੇਸਟ ਗਏ ਸੀ, ਉਸ ਤੋਂ ਬਾਅਦ ਨਾ ਫੇਰ ਬੱਚਿਆਂ ਨੇ ਮਨਾ ਕਰਤਾ ਕਿ ਮੰਮਾ ਔਫਲਾਈਨ ਲਿਆ ਕਰੋ, ਔਨਲਾਈਨ ਕੁਛ ਜ਼ਰੂਰਤ ਨੀ ਹੈਗੀ ਤੁਹਾਨੂੰ ਸ਼ੋਪ
ਓ, ਉਹ ਨਾ ਤੁਸੀਂ ਨਾ ਸਾਈਡ ਤੋਂ ਮੰਗਾਏ ਨਾ, ਇਸ ਕਰਕੇ ਹੋ ਗਿਆ। ਕੀ ਐਪ ਵਗੈਰਾ 'ਤੇ ਤਾਂ ਏ ਦਾ ਨੀ ਹੁੰਦਾ, ਐਪ ਵਗੈਰਾ 'ਤੇ ਤੁਹਾਨੂੰ ਸਾਰਾ ਬਿੱਲ ਵਗੈਰਾ ਸਭ ਕੁੱਝ ਮਿਲਦਾ ਏ। ਤੇ ਇਲੈਕਟ੍ਰੋਨਿਕ ਆਈਟਮ ਵੀ ਅੱਜ ਕੱਲ ਤਾਂ ਔਨਲਾਈਨ ਮੋਬਾਈਲ ਫੋਨ ਲੈ ਲੋ, ਸਪੀਕਰ ਲੈ ਲੋ, ਵੋ ਚ ਲੈ ਲੋ, ਜਿਹੜਾ ਵੀ ਸਮਾਨ ਲੈਣਾ ਔਨਲਾਈਨ ਲੋ। ਇਹ ਹੈਗੇ ਸਾਈਟ ਵਗੈਰਾ ਤੋਂ ਨੀ ਟਰਸਟ ਨੀ ਟਰੱਸਟਡ ਨੀ ਹੁੰਦੀ, ਐ ਤਾਂ ਏਦਾਂ ਈ ਲੋਕੀ ਡਾਲ ਦਿੰਦੇ ਨੇ।
ਹੂੰ-ਹੂੰ ਬਸ ਉਹੀ ਉਸ ਤੋਂ ਬਾਅਦ ਨਾ ਫੇਰ ਮਨ ਮੇਲਾ ਖ਼ਰਾਬ ਹੋਇਆ, ਮੈਂ ਕਹਿ ਨਾ 'ਤੇ ਪੈਸੇ ਆ ਨਾ ਕੁਛ ਔਰ ਫਿਰ ਘਰੋਂ ਡਾਟ ਵੱਖਰੀ ਪਈ ਬੱਚਿਆਂ ਕੋਲੋ, ਹਸਬੈਂਡ ਕੋਲੋਂ ਫਿਰ ਉਸ ਉੱਤੋਂ ਬਾਅਦ ਮੈਂ ਬੰਦ ਈ ਕਰਤਾ ਫਿਰ ਮੈਂ ਔਫਲਾਈਨ ਸ਼ੋਪ ਵਗੈਰਾ 'ਤੇ ਈ ਆਪਣਾ ਘੁੰਮ ਫਿਰ ਕੇ ਥੋੜੀ ਜੀ ਬਾਰਗਨਿੰਗ ਵੀ ਹੋ ਜਾਂਦੀ ਐ ਇਹ ਚੱਕਰ ਐ ਫਿਰ ਬਜ਼ਾਰੋਂ ਈ ਲੈ।
ਐ ਨਾ ਐਪ-ਐਪ 'ਤੇ ਉਦਾਂ ਜ਼ਿੱਦਾ ਮੀਸ਼ੋ ਹੈਗਾ ਏ ਮੀਸ਼ੋ ਤੋਂ ਮੈਂ ਇੱਕ ਵਾਰ ਮੰਗਾਇਆ ਸੀ। ਉਦੋਂ-ਉਦੋਂ ਤੋਂ ਉਦੋਂ ਮੈਨੂੰ ਲੱਗਿਆ ਸੀ ਕਿ ਹਾਂ ਨਹੀਂ ਵਧੀਆ ਹੈਗਾ ਐ ਲੇਕਿਨ ਫਿਰ ਮੈਨੂੰ ਕਿਸ ਕਿਸੀ ਨੇ ਦੱਸਿਆ ਸੀ ਤੁਸੀਂ ਮਿੰਤਰਾ ਯੂਜ ਕਰੋ ਮਿੰਤਰਾ ਬਹੁਤ ਵਧੀਆ ਹੈਗਾ ਐ ਫਿਰ ਮੈਂ ਉਹਦੇ ਤੋਂ ਉਹਦੇ 'ਤੇ ਮੰਗਾਇਆ ਸੀ 'ਤੇ ਉਹਦੀ ਕੁਆਲਿਟੀ ਬੜੀ ਵਧੀਆ ਬੜੀ ਵ ਘਟੀਆ ਕੁਆਲਟੀ ਨਿਕਲੀ 'ਤੇ ਹੁਣ ਕੱਪੜਾ ਹਟਾ ਨੀ ਹੈਗਾ ਉਦਾ ਜਲਦੀ ਨਾ।
ਅੱਛਾ 'ਤੇ ਤੁਸੀਂ ਆਪਣੇ ਮੰਮਾ ਵਗੈਰਾ ਦੇ ਵੀ ਸਭ ਔਨਲਾਈਨ ਈ ਮੰਗਵਾ
ਹਾਂ ਸਭ ਔਨਲਾਈਨ ਮੰਗਾਦੇ ਕਿਉਂਕਿ ਮੰਮਾ ਵੀ ਜੋਬ ਕਰਦੀ ਐ। ਮੈਨੂੰ ਵੀ ਫਿਰ ਕੰਮ ਹੁੰਦਾ ਏ ਮੈਂ ਵੀ ਜੋਬ ਵਗੈਰਾ ਕਰਦੀ ਆ 'ਤੇ ਫਿਰ ਔਨਲਾਈਨ ਈ ਸਈ ਰਹਿੰਦਾ ਕਿੱਥੇ ਧੱਕੇ ਖਾਈਏ ਇੰਨੀ ਧੂਪ 'ਚ ਨਾਲੇ ਕਰਾਇਆ ਇੰਨਾ-ਇੰਨਾ ਲੱਗ ਜਾਂਦਾ ਰਿਕਸ਼ਾ 'ਤੇ ਜਾਣ ਦਾ।
ਹੂੰ-ਹੂੰ। ਬਸ ਉਈ ਐ ਬੈਨੀਫਿਟ ਵੀ ਨੇ ਔਰ ਥੋੜਾ ਜਿਹਾ ਉਹ ਵੀ ਐ ਕਿ ਹਾਂ ਨਹੀਂ ਬੰਦਾ ਥੋੜੀ ਚੋਇਸ ਵਗੈਰਾ ਕਰਕੇ ਬੰਦਾ ਲੈ ਲੈਂਦਾ ਚਲੋ ਦੁਕਾਨ ਤੋਂ ਥੋੜੀ ਬਾਰਗਨਿੰਗ ਵਗੈਰਾ ਵੀ ਹੋ ਜਾਂਦੀ ਐ।
ਨਹੀਂ ਨਹੀਂ ਬਾਰਗਨਿੰਗ ਵੀ ਉਹ ਤੇ ਜੰਜਟ ਜੰਜਟ ਈ ਨੀ ਹੈਗੀ ਆਪਾਂ ਕੁੱਪਣ ਲਗਾਓ। ਕੂਪਨ ਲਗਾ ਕੇ ਤੁਹਾਨੂੰ ਡਿਸਕਾਊਂਟ ਮਿਲ ਜਾਂਦਾ ਵਧੀਆ। ਘਰ ਬੈਠੇ-ਬੈਠੇ ਚੀਜ਼ ਆਣੀ ਐ ਪਾਓ ਨਹੀਂ ਪਸੰਦ ਗਾਇਆ ਰੱਖ ਲੋ ਨਈ ਆਇਆ ਦੋ ਐਕਸਚੇਂਜ ਕਰਕੇ ਉਹ ਲੇਨ ਵੀ ਘਰੇ ਆਣਗੇ ਜੇ ਤੁਸੀਂ ਅ ਐਕਸਚੇਂਜ ਕਰਨਾ ਐ ਲੇਨ ਵੀ ਗਰੇ ਆਣਗੇ 'ਤੇ ਫਿਰ ਅ ਐਕਸਚੇਂਜ ਕਰਕੇ ਫਿਰ ਵੋ ਦੁਬਾਰਾ ਦੇਣ ਆਣਗੇ ਮਤਲਬ ਬਹੁਤ ਵਧੀਆ ਐ ਘਰ ਬੈਠੇ-ਬੈਠੇ ਕੋਈ ਹੋਰ ਝੰਜਟ ਵਗੈਰਾ ਦਾ ਘਰ ਕੰਮ ਨੀ ਹੈਗਾ, ਬਾਕੀ ਤੁਹਾਡੀ ਗੱਲ ਵੀ ਸਈ ਐ ਜੇ ਚੋਇਜ਼ ਵਗੈਰਾ
ਹਾਂਜੀ ਚੋਇਸ ਵਗੈਰਾ ਕਰਨੀ ਹੋਏ ਹਾਂਜੀ ਫਿਰ ਥੋੜਾ ਐ ਹੁੰਦਾ ਬ ਬੱਚਿਆਂ ਦੀ ਵੀ ਚੋਇਸ ਹੋ ਜਾਂਦੀ ਐ, ਹਸਬੈਂਡ ਦੀ ਵੀ ਚੋਇਸ ਹੋ ਜਾਂਦੀ ਐ, ਨਾਲ-ਨਾਲ ਐ ਫ਼ਰਕ ਪੈ ਜਾਂਦਾ ਕਿ ਬਈ ਚਲੋ ਘਰ ਵਾਲੇ ਦੀ ਵੀ
ਜਿੱਦਾਂ ਟਾਈਮ ਜਿਆਦਾ ਹੈਗਾ ਤੇ ਮੰਗਾ ਲੋ, ਜੇ ਨਹੀਂ ਕੰਮ ਟਾਈਮ ਹੈਗਾ ਤੇ ਓਹ ਉ ਅਕ ਐਥੇ ਮਾਰਕੀਟ ਤੋਂ ਈ ਲਿਆ ਹੋਏ ਜਟੇ ਲੇਕਿਨ ਔਨਲਾਈਨ ਵੀ ਤੁਸੀਂ ਯੂਸ ਕਰਿਆ ਕਰੋ ਬੋਤ ਵਧੀਆ ਹੈਗਾ।
ਨਹੀਂ ਮੈਂ ਦੱਸ ਤੇ ਰੀ ਆਂ ਤੁਹਾਨੂੰ ਜਿੱਦਾਂ ਔਨਲਾਈਨ ਮੈਂ ਘਰ ਪਾਣ ਦੇ ਬੱਚਿਆਂ ਦੇ ਟੋਪ ਵਗੈਰਾ ਓਹ ਮੰਗਵਾ ਲੈਂਣੀ ਆਂ ਪਰ ਹੈ ਕਿ ਜਿਵੇਂ ਵੈਡਿੰਗ ਆਊਟਫਿਟ ਚਾਹੀਦਾ ਹੁੰਦਾ ਨਾ ਫਿਰ ਤੇ ਮੈਂ ਸ਼ੋਪ ਵਗੈਰਾ ਤੋਂ ਈ ਲੈਂਣੀ ਆਂ ਕਿ ਥੋੜਾ ਜਾ ਹੁੰਦਾ ਕਿ ਬੰਦਾ ਏਡੇ ਪੈਸੇ ਖਰਚ ਰਿਹਾ ਔਰ ਫਿਰ ਔਫਲਾਈਨ ਬੰਦਾ ਘੁੰਮ ਫਿਰ ਕੇ ਲੇ ਥੋੜਾ ਜਾ ਹੁੰਦਾ ਕਿ ਅਲਟਰਨੇਸ਼ਨ ਵਗੈਰਾ ਦਾ ਵੀ ਕਰਾਉਂਦਾ
ਹਾਂ, ਔਨਲਾਈਨ ਕਰਕੇ ਕਾਫੀ ਕੰਮ ਘੱਟ ਗਿਆ ਵਦਾ ਓਦਾਂ ਨਾ ਮਾਰਕੀਟ ਵਾਲਿਆਂ ਦਾ ਬੌਤ ਕੰਮ ਘੱਟ ਗਿਆ। ਹੁਣ ਲੋਕੀ ਘਰ ਬੈਠੇ ਹੀ ਸਾਰਾ ਸਮਾਨ ਮੰਗਾਏ ਜਾਂਦੇ, ਹੁਣ ਤਾਂ ਬਲਿੰਕੇਟ ਆ ਗਿਆ। ਕੋਈ ਵੀ ਤੁਹਾਨੂੰ ਰਾਸ਼ਨ ਦਾ ਸਮਾਨ ਚਾਈਦਾ ਹੋਵੇ ਓਹ ਵੀ ਔਨਲਾਈਨ ਸਾਰਾ ਕੁਛ ਔਨਲਾਈਨ।
ਹੂੰ, ਹਾਂਜੀ-ਹਾਂਜੀ ਬਿਲਕੁਲ ਸਹੀ ਕਹਿ ਰਹੇ ਔ ਤੁਸੀਂ। ਹੂੰ, ਬਸ ਓਹੀ ਹੈ ਜਿੱਦਾਂ
ਹੁਨ ਜਿੱਦਾਂ ਨਈਂ ਨਈਂ ਕਲੋਨੀ ਬਨ ਰੀ ਐ। ਹੁਨ ਕਿੰਨੀ, ਕਿੰਨੀ ਦੂਰ ਹੈਗੀ ਏ। ਹੁਨ ਨਹੀਂ ਜਾ ਸਕਦੇ ਸਨ ਸਮਾਨ ਲੈਨ ਔ ਬਲਿੰਕੀਟ ਕਰਦੀ ਏ। ਘਰੇ ਸਮਾਨ ਆ ਜਾਂਦੈ ਵਧੀਆ।
ਹਂਜੀ, ਹਂਜੀ। ਬਟ ਓਈ ਐ ਥੋੜਾ ਜਾ ਬੰਦਾ ਸੋਚਦੈ ਕਿ ਰਿਫਰੈਸ਼ ਵਗੈਰਾ। ਜਿੱਦਾਂ ਹੁਨ ਮੈਂ ਤੁੱਨੂੰ ਹੁਨ ਔਈਔ ਗੱਲ ਦੱਸ ਰੀ ਸੀ ਔਫਲਾਈਨ, ਔਨਲਾਈਨ ਦੀ। ਜਿੱਦਾਂ ਮੈਂ ਨਾ ਪਨੀਰ ਮੰਗਵਾਇਆ ਸੀ ਬਲਿੰਕਟ ਤੋਂ ਔਹੋ ਰਬੜ ਵਰਗਾ ਪਨੀਰ ਕਿੱਲੋ ਪਨੀਰ ਮੇਰਾ ਵੇਸਟ ਗਿਆ। ਰਿਟਰਨ ਇਚ ਪਾਇਆ। ਦੁਬਾਰਾ ਮੰਗਵਾਇਆ ਤਾਂ ਵੀ ਔਹੀ ਆਯਾ ਰੱਬੜ ਵਰਗਾ ਫੇਰ ਬੱਚੇ
ਨਹੀਂ ਜਿੱਦਾਂ ਡਾਇਰੀ ਪ੍ਰੋਡਕਟ ਹੁੰਦੇ ਨਾ ਓਹ ਨੀ ਆਪਾਂ ਮੰਗਾਦੇ। ਓਹ ਤਾਂ ਫੇਰ ਲੋਕਲ ਤੋਂ ਲਈ ਲਈ ਆੰਦੇ ਨੇ। ਜਿੱਦਾਂ ਐ ਹੋ ਗਿਆ ਰਾਸ਼ਨ, ਓਦਾਂ ਚੀਨੀ ਹੋ ਗੀ ਪੱਤੀ ਹੋ ਗੀ। ਓਦਾਂ ਚਾਏ ਜੋੱਦਾਂ ਚਾਏ ਦੇ ਨਾਲ ਬਿਸਕੁਟ, ਨਮਕੀਨ ਹੁੰਦੇ ਨੇ ਓਹ ਆਪਾਂ ਲੈ ਲੈਂਦੇ ਨੇ ਬਲਿੰਕਿਟ ਤੋਂ ਕਿਉਂਕਿ ਬੱਚਿਆਂ ਦੀ ਵਰਾਇਟੀ ਹੁੰਦੀ ਏ ਅਲੱਗ, ਅਲੱਗ। ਕਿ ਕਦੋਂ ਕੈਦੇ ਐਹ ਖਾਨੈ, ਕਦੋਂ ਕੁਛ ਖਾਨੈ ਫੇਰ ਇੱਕ ਦਮ ਤਾਂ ਜਾਨ ਜਾਇਡਾ ਨੀ ਲੈਨੇ। ਤੇ ਚਿਪਸ, ਕੁਰਕੁਰੇੇ ਮੰਗਾ ਲੈਂਦੇ ਅੱਜ-ਕੱਲ ਰਾਤ, ਰਾਤ ਨੂੰ। ਰਾਤ
ਆਨੀ ਔਹ ਤੇ ਗੱਲ ਠੀਕ ਐ। ਤੁੱਡੀ ਔ ਗੱਲ ਠੀਕ ਐ। ਪਰ ਦੂਜੀ ਸਾਈਡ ਤੋਂ ਸੋਚਿਆ ਜਾਏ ਨਾ ਜਿਦਾਂ ਮੇਰੇ ਨਾਲ ਦੋ-ਤਿੰਨ ਵਾਰੀ ਐਦਾਂ ਦਾ ਹੋ ਗਿਆ। ਤੇ ਨਾ ਮੇਰਾ ਮਨ ਉਠ ਗਿਐ ਔਨਲਾਈਨ ਸ਼ੋਪਿੰਗ ਤੋਂ। ਜਿੱਦਾਂ ਤਾਨੂੰ ਦੱਸ ਰੀਆਂ ਨਾ
ਭਲਾ ਮੰਗਾਇਆ ਕਰੋ। ਮੈਂ ਦੱਸਿਆ ਨਾ ਤੁੱਨੂੰ ਸਾਈਡ ਕਦੇ ਵੀ ਟ੍ਰਸਟਿਡ ਨੀ ਹੁੰਦੀ ਜੇੜੇ ਐਪ ਹੁੰਦੇ ਨਾ ਓਹ ਸਾਰੇ ਟ੍ਰਸਟੀਡ ਹੁੰਦੇ ਨੇ। ਤੇ ਤੁਸੀਂ ਐਪ ਹੀ ਯੂਜ ਕਰਿਆ ਕਰੋ। ਜੇੜਾ ਵੀ ਜੋ ਵੀ ਸਮਾਨ ਮੰਗਾਨੈ ਪੈਲੇ ਐਪ ਤੋਂ ਸਰਚ ਕਰੋ। ਕਿ ਐ ਟ੍ਰਸਟੀਡ ਹੈਗਾ ਗੂਗਲ, ਅੱਜ-ਕੱਲ ਏ ਆਈ ਆ ਗਿਆ ਏ ਆਈ। ਨਵਾਂ ਜ਼ਮਾਨਾ ਸੋ ਏ ਆਈ ਤੇ ਟ ਸਰਚ ਕਰੋ ਤੁਸੀਂ। ਕਿ ਟ੍ਰਸਟਿਡ ਹੈ ਕਿ ਨਹੀਂ ਹੈ ਸਾਰਾ ਕੁਝ ਦੱਸ ਦੇਨਗੇ ਔਹ
ਸਹੀ ਕੈ ਰੇ ਔ ਤੁਸੀਂਕੋਈ ਨੀ ਜਦੋਂ ਬੱਚੇ ਬੱਚਿਆਂ ਅੱਜ-ਕੱਲ੍ਹ ਬੱਚੇ ਬੌਤ ਸਮਝਦਾਰ ਨੇ ਬੱਚੇ ਬੱਚਿਆਂ ਨੂੰ ਪਤੈ ਭੀ ਜੋ ਚੀਜ਼ ਚੈਦੀ ਐ ਮੰਗਵਾ ਵੀ ਲੈਂਦੇ ਨੇ ਲੈ ਵੀ ਆੰਦੇ ਨੇ। ਬਾਕੀ ਦੋਨੋ ਤਰ੍ਹਾਂ ਤੋਂ ਕਰ ਲੈਂਨੇ ਆਂ। ਜੇ ਥੋੜੀ ਬੋਤੀ ਹਾਂਜੀ, ਥੋੜ੍ਹੀ ਬੌਂਤ ਲੈਨੀ ਹੋਵੇ ਫੇਰ ਔਹ ਔਫਲਾਈਨ ਲੈ ਲੈਂਦੇ ਨੇ। ਜੇ ਥੋੜਾ ਬੌਤ ਜਿੱਥੇ ਦੇਖਦੈ ਡਿਸਕਾਊਂਟ ਵਗੈਰਾ ਤੇ ਔਨਲਾਈਨ ਵੀ ਲੈ ਲੈਂਦੇ ਨੇ।
ਹਾਂ ਇਹ ਤਾਂ ਗੱਲ ਹੈਗੀ ਏ। ਹੁਨ ਸਾਡੇ ਘਰ ਵਿਆਹ ਹੈਗਾ ਏ ਤੇ ਮੈਂ ਉਹੀ ਸੋਚਰੀ ਸੀ। ਉਹ ਮੈਨੂੰ ਬੜੀ ਸੋਹਨੀ ਲੱਗੀ ਸੀ ਨਾ। ਔਹ ਸੂਟ ਤੁੱਡਾ ਤੇ ਮੈਂ ਸੋਚਿਆ ਸੀ ਮੰਗਵਾ ਲਾ ਪਰ ਤੁਸੀਂ ਦੱਸ ਰੇਓ ਔਫਲਾਈਨ ਲਿੱਤਾ ਸੀ।
ਹਾਂਜੀ, ਨੀ ਮੈਂ ਤੇ ਔਫਲਾਈਨ ਲਿਆ ਸੀ। ਹਂਜੀ, ਹਂਜੀਮੈਂ ਤੇ ਔਫਲਾਈਨ ਲਿਆ ਸੀ। ਨਹੀਂਤੁਸੀਂ ਏਦਾਂ ਕਰੋ। ਮੈਂ ਤੁੱਨੂੰ ਦੁਕਾਨ ਦੱਸ ਦੇਨੀ ਆਂ। ਤੁਸੀਂ ਇੱਕ ਵਾਰ ਉਥ ਟ੍ਰਾਈ ਮਾਰੋ, ਉੱਥੇ ਬੋੱਤ ਸੋਹਨੀ ਕਲੈਕਸ਼ਨ ਹੈ। ਬੋੱਤ ਸੋਹਨੀ ਕਲੈਕਸ਼ਨ ਹੈ। ਮਤਲਬ ਜਿ ਦਾ ਸਾਨੂੰ। ਅਗਰ ਅਬਰੋਇਡਰੀ ਵਾਲੇ ਚੈਦੇ ਆ ਅਬਰੋਇਡਰੀ ਵਾਲੇ ਮਿਲ ਜਾਨਗੇ। ਜੇ ਆਪਾਂ ਨੂੰ ਸਾਨੂੰ ਲਖਨਵੀਂ ਕਢਾਈ ਚੈਦੀਹੈ ਉਹ ਵੀ ਮਿਲ ਜਾਣਗੇ। ਜਿੱਦਾਂ ਅੱਜ-ਕੱਲ ਫੈਸ਼ਨ ਵਿੱਚ ਹੈ। ਮਤਲਬ ਬੋੱਤ ਸੋਹਨਾ ਔਰ ਉਨਾਂ ਦੇ ਨਾ ਰੇਟ ਵੀ ਬੋੱਤ ਰੀਜ਼ਨੇਬਲ ਨੇ। ਬੋੱਤ ਰੇਟ ਹਂਜੀ, ਇੱਕ ਵਾਰ ਤੁਸੀਂ ਹਾਂ ਮੈਂ ਤੁੱਨੂੰ ਸ਼ੋਪ ਸੋ਼ਪ ਦਾ ਨਾਮ ਸ਼ੋਪ ਦਾ ਨਾਮ ਦੱਸ ਦਾਂਗੀ। ਤੁਸੀਂ ਇੱਕ ਵਾਰ ਟਰਾਈ ਮਾਰਨਾ ਦੇਖ।
ਹਾਂਜੀ, ਜਰੂਰ ਫੇਰ ਹਾਂ ਫੇਰ ਆਵਾਂਗੀ ਮੈ ਕੋਈ ਨੀ ਇੱਕ ਵਾਰ
ਹਾਂਜੀ ਹਾਂਜੀ ਜਰੂਰ, ਠੀਕ ਐ ਜੀ, ਠੀਕ ਐ ਕੋਈ ਨੀ। ਹਾਂਜੀ, ਹਾਂਜੀ ਸਬ ਵਧੀਆ।
ਸਾਸ਼੍ਰੀਕਾਲ ਜੀ।
ਸ਼ਸ਼੍ਰੀਕਾਲ ਜੀ ਪੁੱਤਰ, ਸ਼ਸ਼੍ਰੀਕਾਲ।